ਸਤਿ ਸ਼੍ਰੀ ਅਕਾਲ।
ਕੀ ਹਾਲ-ਚਾਲ ਭੈਣਜੀ।
ਤਾਂ
ਬਸ ਵਧੀਆ, ਅਰੇ ਇੱਕ ਤੇ ਸਾਰਾ ਦਿਨ ਫੋਨ-ਫੋ ਫੋਨ ਮੈਂ ਚਾਰ ਫੋਨ ਘੱਟ ਬੈਠੀ ਆਂ, ਪਤਾ ਨੀ ਕੌਣ ਏ ਬਾਰ-ਬਾਰ ਫੋਨ ਕਰੀ ਜਾ ਰਿਆ। ਕਰੀ ਜਾ ਰਿਹਾ ਹੈ।
ਅੱਛਾ, ਇੱਕੋ ਹੀ ਨੰਬਰ ਤੋਂ ਆਂਦਾ ਪਿਆ ਐ।
ਹਾਂ ਤੇ ਹੁਣ ਫਿਰ ਆ ਰੇਹਾ, ਬੜਾ ਹੀ ਹੈਂ ਬੜੇ ਹੀ ਪਰੇਸ਼ਾਨ ਕਰਦੇ ਨੇ।
ਅੱਛਾ, ਤੁਸੀਂ ਇੱਕ ਵਾਰੀ ਡਾਂਟ ਦੇਣਾ ਸੀ।
ਨਹੀਂ ਮੈਂ ਕੀ ਐਵੇ ਮੈਂ ਕਿਹਾ ਫੋਨ ਨਾ ਕਰੋ ਮੈਨੂੰ ਕੰਮ ਕਰ ਲੈਣ ਦੋ। ਹੱਥ ਨੀ ਵਿਹਲਾ ਆਉਂਦਾ ਸਵੇਰੇ-ਸਵੇਰੇ, ਸਵੇਰੇ-ਸਵੇਰੇ ਬਹੁਤ ਕੰਮ ਹੁੰਦਾ ਸਵੇਰ ਦਾ।
ਹਾਂ, ਇਹਨੂੰ ਚੱਕ ਕੇ ਬਲੋਕ ਮਾਰੋ।
ਹੋਰ ਕੀ ਪਰੇਸ਼ਾਨ ਹੀ ਬੜਾ ਕਰਦੇ ਨੇ।
ਹਾਂ ਉਹ ਤੇ ਹੈ ਹੀ ਏ, ਇੱਕ ਵਾਰੀ ਕਹ ਵੀ ਦੋ ਨਾ।
ਉਹਨਾਂ ਨੂੰ ਮੈਂ ਕਿਹਾ ਵੀ ਹਲੇ, ਮੈਂ ਅੱਠ ਫੋਨ ਆ ਗਏ ਲਗਾਤਾਰ। ਅੱਠ ਫੋਨਾ ਵਿੱਚ ਮੈਂ ਕਹਿ ਦਿੱਤਾ ਮੈਂ ਕਿਹਾ ਪਰੇਸ਼ਾਨ ਨਾ ਕਰੋ ਮੈਂ ਵਿਹਲੀ ਹੋਵਾਂਗੀ ਤੇ ਮੈਂ ਕਰ ਲਾਂਗੀ ਗੱਲ, ਮਗਰ ਸਮਝ ਨੀ ਆਦੀ ਫੇਰ ਫੋਨ ਕਰੀ ਜਾਣਗੇ, ਕਰੀ ਜਾਣਗੇ ਇਰੀਟੇਟ ਹੋ ਜਾਂਦਾ ਬੰਦਾ ਕਈ ਵਾਰ ਨਾ ਫੋਣ ਤੇ ਵੀ ਐਵੇਂ ਉੱਧਰ ਵੀ ਏਹੀ ਹਾਲ ਏ।
ਅੱਛਾ।
ਹੋਰ ਕੀ।
ਹੂੰ।
ਚਲੋ ਤੁਸੀਂ ਦੱਸੋ ਸਭ ਠੀਕ ਹੈ ਘਰ-ਪਰਿਵਾਰ ਸਭ ਵਧੀ ਆ ਮੰਮੀ-ਪਾਪਾ ਹੋਰ
ਹਾਂਜੀ-ਹਾਂਜੀ ਸਭ ਠੀਕ ਨੇ, ਬੱਚੇ ਸਭ ਠੀਕ ਨੇ।
ਗੁੜੀਆਂ ਦਾ ਕੀ ਹਾਲ ਤੁਹਾਡੀ।
ਮੇਰੀ ਗੁੜੀਆ ਠੀਕ ਏ ਬਸ, ਆਈ ਹੀ ਸੀ ਰਹਿਣ।
ਜਾਂਦੀ ਏ ਸਕੂਲ।
ਜਾਂਦੀ ਏ ਮੇਰੀ ਦੋਤਰੀ ਸਕੂਲ।
ਅੱਛਾ-ਅੱਛਾ।
ਹਾਂ ਜਾਂਦੀ ਏ।
ਕੇਹੜੀ ਕਲਾਸ ਸੀ ਛੋਟੀ ਹੋਣੀ ਹੱਲੇ ਤਾਂ
ਹਲੇ ਤਾਂ ਛੋਟੀ ਏ ਹਲੇ ਤੇ ਹੁਣ ਪਿਛਲੇ ਸਾਲ ਹੀ ਤੇ ਪਾਇਆ । ਬਸ ਉਹ ਨਾ ਏਦਾਂ ਉਹਹੀ ਪੈਂਦਾ ਪੈਣਾ ਚੱਕ- ਵੀ ਚਾਰ ਸਾਲ ਦਾ ਬੱਚਾ ਸਕੂਲੇ ਲੈਣਾ ਬਈ ਨਰਸਰੀ ਕਲਾਸ ਵਿੱਚ ਤੇ ਬਸ ਇਹਦਾ ਨਾ ਉਹ ਡੇਢ ਮਹੀਨੇ ਦਾ ਫ਼ਰਕ ਪੈਂਦਾ ਪਿਆ ਸੀ। ਇਹਦਾ ਸੀ ਮਈਦਾ ਜਨਮ ਨਾ- ਨਹੀਂ ਹੁਣ ਇਹਨੂੰ ਫੇਰ ਅਸੀਂ ਪਲੇਵੇ ਵਿੱਚ ਨਰਸਰੀ ਕਰਾ ਰਹੇ ਹਾਂ- ਤੇ ਹੁਣ ਅਗਲੇ ਸਾਲ ਕਹਿੰਦੇ ਸੀ ਪਾਵਾਂਗੇ ਸਕੂਲੇ- ਫਿਰ ਦੁਬਾਰਾ ਫੇਿਰ ਨਰਸਰੀ ਚ ਪਾਵਾਂਗੇ-
ਅੱਛਾ ਇਹ ਕੀ ਹਿਸਾਬ ਹੋਇਆ?
ਇਹ ਚਾਰ ਸਾਲ ਦੇ ਉਹਦੇ ਵਿੱਚ ਨ ਨਾ ਆਈ ਇਹ ਹੁਣ ਦੋ ਹਜ਼ਾਰ ਛੱਬੀ ਦਾ ਜਿਹੜਾ ਗਿਆ ਹੈ ਨਾ ਜਨਵਰੀ- ਅਹ ਹਾਂ ਮਾਰਚ ਗਈ ਐ‌ ਤੇ ਉਹਦੇ ਵਿੱਚ ਇਹ ਹੱਲੇ- ਬਈ ਤਿੰਨ ਸਾਲ ਦੀ ਨਹੀ ਹੋਈ ਸੀ ਪੂਰੀ- ਵੀ ਚੌਥੇ ਵਿੱਚ ਨਹੀਂ ਸੀ ਲੱਗੀ ਮੈਂ ਇਹਨੂੰ ਨਾ ਪਲੇ੍ਹਵੇ ਵਿੱਚ ਪਾਇਆ ਸੀ। ਛੇਤੀ ਪਾਇਆ ਸੀ ਮੈਂ ਕਤਰਕਾਰ ਮੈਂ ਦੋ ਸਾਲ ਦੀ ਪਾਇਆ ਸੀ- ਦੋ ਸਾ ਇੱਕ ਮਹੀਨਾ ਘੱਟ-
ਅੱਛਾ-ਅੱਛਾ-ਅੱਛਾ ਉਹ ਸ ਬੱਚੇ ਦੀ ਏਜ ਦੇ ਅਕੋਰਡਿੰਗ-
ਹਾਂ ਹੁਣ ਏਜ ਦਾ ਸਿਸਟਮ ਬਣਿਆ ਹੋਇਆ। ਕਿਉਂਕਿ ਨਾ ਪੜ੍ਹਾਈਆਂ ਬੜੀਆਂ ਹੋ ਗਈਆਂ ਨੇ ਟੱਫ ਤੇ ਫੇਰ ਬੱਚਿਆਂ ਤੇ ਨਾ ਬਰਡਨ ਪੈ ਜਾਂਦਾ ਹੈ ਹਾਂ ਤੇ ਫੇਰ ਪਿੱਛੋਂ ਹੀ- ਸਰਕਾਰਾਂ ਨੇ ਵੀ ਜਿਵੇਂ ਰੂਲ ਬਣਾ ਦਿੱਤਾ ਹੈ ਵੀ ਚਾਰ ਸਾਲ ਦਾ-
ਸੁਣਣ ਚ ਆਯਾ ਰੂਲ ਬਣ ਗਿਆ ਹੁਣ ਬੀ ਸੱਤ ਸਾਲ ਦਾ ਬੱਚਾ-
ਹਾਂ ਫਸਟ ਵੀਕ ਚ ਉਹੀ ਨਾ ਚਾਰ ਸਾਲ ਦਾ ਬੱਚਾ ਪਵੇਗਾ ਜੇ ਆਪ- ਸੱਤ ਸਾਲ ਦਾ ਹੋਏਗਾ ਤਾਂ ਹੀ ਨਰਸਰੀ ਜਾਏਗਾ।
ਨਹੀਂ ਸੱਤ ਸਾਲ ਦਾ ਬੱਚਾ ਫਸਟ ਇਚ ਜਾਏਗਾ ਸੱਤ ਸਾਲ ਦਾ ਹਾਂ ਹੁਣ ਦੇਖੋ ਪੈਣਜੀ ਮੇਰਾ ਵੀ ਮੁੰਡਾ- ਹੈਗਾ ਜੇ ਹੁਣ ਸਾਢੇ ਚਾਰ ਸਾਲ ਦਾ ਮ ਹੁਣ ਉੱਨੀ ਜੂਨ ਨੂੰ ਸਾਡੇ ਚਾਰ ਸਾਲ ਦਾ ਹੋਇਆ ਤੇ ਇਹਨੂੰ ਮੈਂ ਸਵਾ ਦੋ ਸਾ- ਸਾਲ ਦਾ ਸਕੂਲ ਪਾਇਆ ਸੀਗਾ-
ਅੱਛਾ-ਅੱਛਾ ਠੀਕ ਏ।
ਤੇ ਸਵਾ ਦੋ ਸਾਲ ਦਾ ਸਕੂਲ ਪਾਇਆ ਤੇ ਹੁਣ ਐਲ ਕੇ ਜੀ ਜਾ ਕੇ- ਪਹਿਲੇ ਨੂੰ ਪਲੇਅ ਵੇਅ ਕਰਾਇਆ ਹਲੇ। ਨਰਸਰੀ ਕਰਾਈ ਫੇਰ ਇਹਨੂੰ ਹੁਣ ਐਲ ਕੇ ਜੀ ਚ ਆਇਆ- ਐਲ ਕੇ ਜੀ ਤੋਂ ਬਾਅਦ ਹੁਣ ਜਾਏਗਾ ਯੂਕੇ ਜੀ ਚ ਅਗਲੇ ਸਾਲ
ਠੀਕ ਏ।
ਕੇ ਜੀ ਜਾ ਕੇ ਜਦ ਸਾਢੇ ਛੇ ਸਾਢੇ ਛੇ ਸਾਲ ਦਾ ਹੋ ਗਿਆ। ਤੇ ਫੇਰ ਆ ਜਾਏਗਾ ਕਿਉਂਕਿ ਇਹਨਾਂ ਦੀ- ਦਸੰਬਰ ਦਾ ਬਰਥ ਹੈਗਾ ਇੱਥੋਂ ਵੀ ਫਰਕ ਪੈ ਜਾਂਦਾ ਨਾ ਮੰਥ ਦੇ ਹਿਸਾਬ ਨਾਲ ਵੀ-
ਹਾਂ ਹਾਂ, ਉਹ ਤੇ ਹੈ ਹੀ ਐ-
ਅੱਛਾ,
ਹੂੰ,
ਤੇ ਫੇਰ ਤਾਂ ਕਰਕੇ ਹੁਣ ਮੇਰਾ ਮੁੰਡਾ ਐਲ ਕੇ ਜੀ ਆਇਆ-
ਅੱਛਾ-ਅੱਛਾ ਪੜ੍ਹਾਈਆਂ ਨੇ ਇੰਨੇ ਇੰਨੇ ਏਦੇ ਉਹਦੇ ਦਿੰਦੇ ਨੇ ਕੀ ਕੁਛ ਬਣਾ ਪ੍ਰੋਜੈਕਟ- ਬਣਾ ਕੋਈ ਕੁਛ ਅੱਜ ਐ ਫੰਕਸ਼ਨ ਐ- ਅੱਜ ਇਹ ਫੰਕਸ਼ਨ ਏ ਕੰਮ- ਹੂੰ, ਕਦੀ ਕੋਈ ਮਦਰ ਡੇ ਦਾ ਕਰ ਲੈਂਦੇ ਨੇ ਕਦੀ ਕੋਈ ਪੂਲ ਪਾਰਟੀ ਰੱਖ ਦਿੰਦੇ-
ਸਾਡੇ ਉੱਥੇ ਵੀ ਏਹੀ ਸਾਬ ਜੇ ਪੂਲ ਪਾਰਟੀ ਕਰਨੀ ਐ ਆਈਸ ਕਰ੍ਰੀਮ ਪਾਰਟੀ ਕਰਨੀ ਐ ਬੱਚੇ-
ਹਾਂ,
ਪਹਿਲੇ ਸਾਡੇ ਟਾਈਮ ਕਦੋਂ ਹੁੰਦਾ ਸੀ ਭੈਣਜੀ ਇਹ ਚੀਜ਼ਾਂ
ਹੂੰ-ਹੂੰ
ਸਾਡੇ ਟਾਈਮ ਤੇ ਕੋਈ ਨੀ ਹੁੰਦਾ ਅੱਜ ਕੱਲ੍ਹ ਬੱਚਿਆਂ ਦੇ ਬੜੇ ਚੋਚਲੇ ਹੋ ਗਏ ਨੇ।
ਆਹ ਉਹ ਤੇ ਹੈਈ ਏ।
ਮਾਂ-ਪਿਓ ਮਾਂ-ਪਿਓ ਵੱਖਰੇ ਪਰੇਸ਼ਾਨ ਹੁੰਦੇ ਨੇ।
ਆਹ। ਬਸ ਉਹੀ ਹੁੰਦਾ ਨਾ ਬੀ ਬੱਚੇ ਦਾ ਪੜ੍ਹਾਈ ਦੇ ਨਾਲ ਬੀ ਐਕਟੀਵਿਟੀ ਹੋਜੇ ਤੇ ਇੰਟਰਸਟ ਬਣੇ। ਰਹਿੰਦਾ ਐ ਬੱਚਾ ਦਾ ਜਿਵੇਂ ਹੁੰਦਾ ਨਾ ਪੜ੍ਹਾਈ-ਪੜ੍ਹਾਈ ਕਰੀ ਜਾਂਦਾ। ਹੋਰ ਕੋਈ ਐਕਟੀਵਿਟੀ ਇਹ ਸਕੂਲਾਂ ਦੇ ਵੀ ਸਹੀ ਨੇ ਆਪਣੀ ਜਗ੍ਹਾ
ਬੱਚਿਆਂ ਨੂੰ ਹਾਂ ਇਹਨਾਂ ਨੂੰ ਫੰਕਸ਼ਨ ਕਰ ਦਿੰਦੇ ਆ ਡਾਂਸ ਖਾਣਗੇ ਉਹ ਕਰਨਗੇ ਉਹਦੇ ਵੱਖਰੇ ਚਾਰਜ ਕੱਟ ਕੱਟ ਕੱਟ ਲੈਂਦੇ ਨੇ।
ਹਾਂ-ਹਾਂ, ਉਹ ਤੇ ਹੈ ਹੀ ਆ। ਕਦੇ ਉਹ ਰੱਖ ਲੈਣਗੇ ਬੋਲੀਵੁੱਡ ਪਾਰਟੀ ਫੈਸੀ ਡਰੈਸ ਕਪੀਟੀਸ਼ਨ ਰੱਖਦੇ ਨੇ।
ਹੂੰ, ਬੱਚਿਆਂ ਦਾ ਬੜਾ ਹੁੰਦਾ ਉਹੀ ਮੈਂ ਆਪਣੇ ਮੰਮੀ ਨੂੰ ਗੱਲ ਕਰ ਰਹੀ ਸੀ ਮੈਂ ਕਿਹਾ ਮੰਮੀ ਸਾਡੇ ਟਾਈਮ ਤੇ ਕੀ ਹੁੰਦਾ ਸੀ। ਕੁਛ ਵੀ ਨੀ ਹੁੰਦਾ ਸੀ ਇੱਕ ਚਾਚਾ ਨਹਿਰੂ ਦਾ ਹੁੰਦਾ ਸੀ ਜਦੋਂ ਚੌਦਾਂ ਨਵੰਬਰ ਨੂੰ ਤਾਂ ਸਾਨੂੰ ਪਾਰਾਂ ਘੁੰਮਾ ਲਿਆਂਦਾ ਸੀ ਤੇ ਤੇ ਨਾਲੇ ਕਦੀ ਫਿਲਮ ਵਿਖਾ ਲਿਆਂਦੇ ਸੀ। ਫਿਲਮਾਂ ਵਿੱਚ ਅੱਜ ਕੱਲ੍ਹ ਤੇ ਹੈ ਹੀ ਨੀ ਅੱਜ ਕੱਲ ਦੇ ਬੱਚਿਆਂ ਦੇ ਬਹੁਤੇ ਚੋਚ
ਹੂੰ, ਅੱਜ ਕੱਲ ਬਸ ਫੋਨਾਂ ਦੇ ਹੈਗੇ ਨੇ ਨਾ ਕੰਮ ਬਸ ਬੱਚੇ ਫੋਨ-ਫੋਨ ਫੋਨਾਂ ਉੱਤੇ ਹੀ ਬਸ ਕਦੀ ਕਿਹੜੀ ਉਹ ਦੇਖ ਰਹੇ ਨੇ ਕੋਈ ਬਲੋਕ ਦੇਖ ਹਾਂ, ਬੱਚੇ-ਬੱਚੇ ਨਿੱਕੇ ਨਿੱਕੇ ਬੱਚੇ ਲੱਗੇ ਹੋਏ ਨੇ ਬਲੋਗ ਬਣਾਣ
ਹਾਂਜੀ,
ਰਹਿੰਦੇ ਨੇ
ਹਾਂਜੀ, ਹੋਰ ਕੀ ਬੱਚਿਆਂ ਦਾ ਤੇ ਇਹੀ ਹੈਗਾ ਵੈ।
ਆ,
ਠੀਕ ਆ ਕੀ ਕਹਿ ਸਕਦਾ ਆ ਬੱਚਿਆਂ ਨੂੰ ਉਹਨੂੰ ਦੇਖੋ ਹੁਣ ਫੋਨ ਦੇਖੋ ਬੱਚਿਆਂ ਕੋਲ ਮੰਗੋ ਤੇ ਰੋਣਾ ਸ਼ੁਰੂ ਕਰ ਦਿੰਦੇ ਨੇ। ਹੂੰ, ਆਹ ਰੋਟੀ ਖਾਂਦੇ ਨੀ ਆ ਫੋਨ ਚਲਾਏ ਬਿਨਾਂ ਫੋਨ ਹੋਏਗਾ ਤੇ ਰੋਟੀ ਅੰਦਰ
ਕਈ -ਕਈ ਬੱਚੇ ਤੇ ਇੰਨੇ ਹੋ ਜਾਂਦੇ ਨੇ। ਹੋਣ ਦੇ ਬਈ ਅਹ ਬਈ ਬੱਚਿਆਂ ਨੂੰ ਕੋਈ ਨਾ ਕੋਈ ਹੋ ਜਾਂਦੀ ਏ। ਡਿਪਰੈਸ਼ਨ ਦੀ ਬਿਮਾਰੀ ਕੋਈ ਕੁਛ ਅ ਬੀ ਫੋਨ ਦੇ ਨਾਲ ਏਡਾ ਕਨੈਕ ਦੇ ਨੇ ਆਪਣੀ ਜਿਹੜੀ ਰੀਅਲ ਲਾਈਫ ਦਾ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ
ਹਾਂ ਮੇਰੇ ਵਾਲਾ ਵੀ ਵੇਖੋ ਬੜਾ ਫੋਨ ਚਲਾਂਦਾ। ਛੋੜਦਾ ਹੀ ਨ ਹੈ ਹੁਣ ਉਹ ਦੇ ਭੈਣ ਭਰਾ ਹੋਏ ਸੀ ਇਹਦੀ ਮਾਸੀ ਦੇ ਬੱਚੇ ਹੋ ਗਏ। ਇਹਦੇ ਮਾਮੇ ਦੇ ਬੱਚੇ ਹੋ ਗਏ ਉਹਨਾਂ ਨਾਲ ਹੀ ਲੱ ਰਿਹਾ ਬੱਚਿਆਂ ਨਾਲ ਹੀ ਖੇਲਣ ਉਹ ਚਲੇ ਗਏ ਨੇ ਆਪਣੇ -ਆਪਣੇ ਘਰਾਂ ਨੂੰ
ਹੂੰ ਆਹ- ਆਹ ਇਹਨੂੰ ਪਿਆ ਹੁੰਦਾ ਵੀ ਬ ਜਿਵੇਂ ਬੱਚਾ ਨਾ ਕਰਦਾ ਮੈਂ ਮੰਗਦਾ ਹੈ ਬੀ ਕੁਛ ਨਾ ਕੁਛ ਮੈਂ ਐਕਟੀਵਿਟੀ ਕਰਦਾ ਰਹਾਂ ਜਾਂ ਤੇ ਬੱਚਾ ਖੇਡਦਾ ਰਵਾਂ ਬੱਚਿਆਂ ਨਾਲ ਫਿਰ ਨੀ ਇਹਨਾਂ ਨੂੰ ਫੋਨ ਦਾ ਹੁੰਦਾ।
ਇਹਨਾਂ ਨੂੰ ਹੁਣ ਘਰ ਵੀ ਇੰਝ ਕਰਦੇ ਆ ਬੱਚੇ ਹੋਰ ਬਸ ਫੋਨ ਦੇ ਦੇ
ਹਾਂ ਹੁਣ ਫੋਨ ਦੇ ਦੋ ਇਹ ਨਾ ਏਜ ਹੀ ਐਸੀ ਹੁੰਦੀ। ਬੱਚਾ ਬੜਾ ਐਕਟਿਵ ਹੁੰਦਾ ਏ। ਹਾਂ- ਹਾਂ ਐਕਟਿਵ ਵੀ ਬੜਾ ਹੁੰਦਾ ਹੈ ਔਰ ਉਹ ਕਹਿੰਦਾ ਕਿਥੇ ਨਾ ਕਿਥੇ ਮੈਂ ਆਪਣੀ ਐਨਰਜੀ ਯੂਜ ਕਰਾਂ ਇਸ ਚੱਕਰ ਵਿੱਚ ਉਹ ਬਸ ਫਿਰ ਕਈ ਬੱਚੇ ਜਿੱਦੀ ਹੋ ਜਾਂਦੇ ਨੇ।
ਨੀ ਮਾਰ ਖਾਣ ਨਾਲ ਹੋ ਜਾਂਣ ਜਿੱਦੀ ਮੈਂ ਤੇ ਕਦੇ ਨੀ ਹੱਥ ਚੁੱਕਿਆ ਅੱਜ-ਤੱਕ। ਡਾਂਟ ਦੇਣੀ ਹਾਂ ਇਹਦੇ ਪਾਪਾ ਮੈਨੂੰ ਗੁੱਸਾ ਕਰਦੇ ਨੇ। ਵੀ ਤੁਸੀਂ ਡਾਂਟਿਆ ਕਿਉ ਵੇ ਇਨੂੰ ਹਾਂ ਇੱਕ ਆ ਮੇਰੀ ਤੇ ਅੱਖ ਦਾ ਹੀ ਡਰ ਰਹਿੰਦ ਏਨੂੰ ਮੈਂ ਕਦੀ ਏਨੂੰ ਹੱਥ ਨੀ ਚੁੱਕਦੀ। ਡਾਂਟ ਜਰੂਰ ਦਿੰਣੀ ਆ ਤਾਂ ਵੀ ਫੇਰ ਰੋਣ ਲੱਗ ਜਾਂਦੀ ਡਾਂਟ ਖਾ ਕੇ ਰੋਣ ਲੱਗ ਜਾਂਦੇ ਨੇ ਇਹਦੇ ਪਾਪਾ ਮੈਨੂੰ ਬੋਲ ਦੇਂਦੇ ਨੇ। ਤੂੰ ਤੁਸੀਂ ਕਿਉਂ ਡਾਂਟਿਆ ਇਹਨੂੰ ਮੈਂ ਕਿਹਾ ਇਹਦੇ ਕਰਕੇ ਤਾਂ ਡਾਂਟਿਆ ਫੋਨ ਨੀ ਛੱਡਦਾ। ਖਾਂਦਾ ਪੀਂਦਾ ਨੀ ਕੁੱਛ ਰੋਟੀ ਨਹੀਂ ਖਾਂਦਾ। ਇਸ ਤੋਂ ਬੜੀ ਪਰੇਸ਼ਾਨ ਹੈ ਬੱਚਿਆਂ ਤੋਂ ਵੱਡਾ ਵੀ ਐੰਜ ਹੀ, ਮੇਰਾ ਵੱਡਾ ਮੁੰਡਾ ਉਹ ਵੀ ਰੋ ਟੀ ਨੀ ਖਾਂਦਾ, ਫੋਨ ਕਰ ਕਰਕੇ ਰੋਟੀ ਖਾ ਲੈ ਰੋਟੀ ਅਬੀ ਭੂਖ ਨੀ ਹੈ ਅਬੀ ਭੂਖ ਨੀ ਹੈ, ਤੇ ਛੋਟਾ ਵੀ ਇੰਝੀ ਕਰਦਾ ਭੁੱਖ ਨੀ ਹੈ। ਪਤਾ ਨੀ ਕੀ ਖਾ ਕੇ ਜੰਮਿਆ ਇਹਨਾਂ ਨੂੰ ਇਹਨਾਂ ਨੂੰ ਭੁੱਖ ਹੀ ਨੀ ਲੱਗਦੀ ਬੱਚਿਆਂ ਨੂੰ
ਹੋਰ ਚੀਜ਼ਾਂ ਖਾ ਲੈਂਦੇ ਨਾ ਕਦੀ ਚਿਪਸ ਖਾ ਲਿਆ ਕਦੀ ਕੋਈ ਪੀ ਲਈ ਜੂਸ ਪੀ ਲਿਆ ਬਾਹਰ ਦੀ ਚੀਜਾਂ ਬੱਸ ਉਹੀ ਖਾ ਲੈਂਦੇ ਤੇ ਫਿਰ ਰੋਟੀ ਦੀ ਭੂਖ ਹੀ ਮਰ ਜਾਂਦੀ ਏ।
ਭੂੱਖ ਈ ਮਰ ਜਾਂਦੀ ਏ।
ਹੋਰ ਕੀ ਗੱਲ ਹੁਣ ਨਾਸ਼-ਨਾਸ਼ਤਾ ਹੋ ਗਿਆ ਸੀ ਤੁਹਾਡਾ ਨੀਬੜ ਗਿਆ ਸੀ।
ਤਾ ਨੀਬੜ ਗਿਆ ਕਰ ਲਿਆ ਕੰਮ-ਕੁਮ ਵਿਹਲੇ ਹੋ
ਅੱਛਾ-ਅੱਛਾ ਮੈਂ ਵੀ ਹੁਣ ਕਹਿੰਦੇ ਪਏ ਸੀ ਕੜੀ ਖਾਣੀ ਏ ਕੜੀ ਬਣਾ। ਹ ਮੈਂ ਕਿਹਾ ਚੱਲ ਬਣਾਣੀ ਆਂ- ਆਂ ਲੱਸੀ ਪਈ ਸੀ ਅਹ ਤੇ ਮੈਂ ਕਿਹਾ ਚੱਲ ਕੜੀ ਬਣਾ ਲੈਂਣੇ ਆਂ। ਚੋਲ ਭਿਔਏ ਨੇ ਕੜੀ ਤਰ੍ਹਾਂਗੀ।
ਅੱਛਾ ਫਿਰ ਤੁਸੀਂ ਉਬਾਲ ਕੇ ਬਣਾਉਂਦੇ ਹੋ ਚਾਵਲ ਪੀੱਛ ਕੱਢ ਕੇ ਯਾਂ ਐਵੇਂ ਤੜਕੇ ਵਾਲੇ
ਮੈਂ ਤੇ ਜਿਵੇਂ ਮਨ ਕਰੇ ਕਿਸੇ ਵੇਲੇ ਉਬਾਲ ਕੇ ਬਣਾ ਲਈ ਦੇ ਨੇ ਕਿਸੇ ਵੇਲੇ ਤੜਕਾ ਲਾ ਕੇ ਬਨਾ ਲਈ ਦੇ ਨੇ।
ਕਹਿੰਦੇ ਨੇ ਉਬਲੇ ਚਾਵਲ ਤੁਸੀਂ ਭਾਵੇਂ ਪਲੇਟ ਭਰ ਕੇ ਖਾ ਲਓ ਕਦੀ ਖ਼ਰਾਬ ਨੀ ਕਰਨਗੇ। ਜੇੇ ਤੜਕੇ ਵਾਲੇ ਚਾਵਲ ਉਹ ਖਰਾ ਹਾਂ ਤੜਕੇ ਵਾਲੇ ਚਾਵਲ ਕਹਿੰਦੇ ਖ਼ਰਾਬ ਕਰਦੇ ਨੇ।
ਹਾਂ ਉਹ ਤੇ ਹੈ ਹੀ, ਇੱਕ ਬਰਾਉਨ ਰਾਈਸ ਵੀ ਤੇ ਆਂਦੇ ਨੇ ਨਾ।
ਉਹ ਨੀ ਖਾਣ ਹੁੰਦੇ ਜੇ, ਉਹ ਤੇ ਮੈਂ ਮੰਗਵਾਏ ਸੀ ਉਹ ਤੇ ਖਾਣ ਹੀ ਨੀ ਹੁੰਦੇ।
ਅੱਛਾ, ਉਹ ਕਹਿੰਦੇ ਨੇ ਪਾਣੀ ਜਿਆਦਾ ਲੈਂਦੇ ਨੇ।
ਪਾਣੀ ਜ਼ਿਆਦਾ ਉਹਦੇ ਚ ਜਾਦਾ ਪਾਣੀ ਪਾਣਾ ਪੈਂਦਾ ਏ। ਮੈਂ ਇੱਕ ਵਾਰੀ ਮੰਗਵਾਇਆ ਸੀ ਪੈਕਟ ਮੈਂ ਦੁਕਾਨ ਤੋਂ ਚੁੱਕ ਕੇ ਲੀਏ ਸੀ ਪੈਕੇਟ ਇੱਕ ਬਰਾਊਨ ਰਾਈਸ ਦਾ।
ਅੱਛਾ।
ਜਰਾਂ ਨੀ ਖਾਣ ਆਏ ਮੈਨੂੰ, ਮੈਂ ਤੇ ਵਾਪਸ ਭੇੇਜਤੇ ਪੈਕੇਟ ਖੋਲ ਕੇ। ਮੈਂ ਕਿਹਾ ਦੁਕਾਨ ਤੇ ਲੈਜੋ ਮੈਂ ਨੀ ਮੈਂ
ਇਹ ਤੇ ਨਾ ਜਿਵੇ ਕਹਿੰਦੇ ਸ਼ੂਗਰ ਵਾਲਿਆਂ ਜਿੰਨੂ ਹੁੰਦੀ ਏ ਉਹਨਾ ਵਾਸਤੇ ਵਧੀਆ ਹੁੰਦੇ ਨੇ।
ਹਮ, ਹਾਂ ਉਹ ਖਾ ਉਹ ਖਾ ਸਕਦੇ ਨੇ।
ਹਾਂ, ਤੇ ਕਿੰਨਾ ਪਾਣੀ ਪੈਂਦਾ ਜਿਵੇਂ ਅ ਸੀ ਇੱਕ ਕਟੋਰੀ ਬਣਾਣੀ ਏ, ਇਹਦੇ ਵਿੱਚ ਕਿੰਨਾ ਪਾਣੀ ਪਏਗਾ।
ਉਹਦੇ ਚ ਤੁਸੀਂ ਡਬਲ ਪਾਣੀ ਤੋਂ ਵੀ ਅਗਰ ਤੁਸੀਂ ਤੁਸੀਂ ਕੁੱਕਰ ਚ ਬਣਾਓਗੇ ਤੇ ਹੁਣ ਜਿਵੇਂ ਅਸੀਂ ਸਿੰਪਲ ਚਾਵਲ ਬਣਾਣੇ ਆਂ 'ਤੇ ਡਬਲ ਪਾਣੀ ਪਾਨੇ ਆਂ, ਇੱਕ ਗਿਲਾਸ ਹੈਗਾ ਤੇ ਦੋ ਗਿਲਾਸ, ਪਾਣੀ ਪਾਨੇ ਆਂ।
ਹਾਂ!
ਜੇ ਬਣਾਣੇ ਤੇ, ''ਮੈਂ ਇੱਕ ਗਲਾਸ! ਚਲੋ ਭੈਣ ਜੀ, ਫੋਨ ਆ ਰਿਹਾ, ''ਮੈਂ ਫਿਰ ਤੁਹਾਨੂੰ ਫੇਰ ਗੱਲ ਕਰਦੀ ਆਂ ।
ਹਾਂਜੀ-ਹਾਂਜੀ, ਚਲੋ ਠੀਕ ਹੈ । ਅੱਛਾ! ਸਤਿ ਸ੍ਰੀ ਅਕਾਲ ।